ਹੈਲੋ
ਸਸਰੀ ਕਾਲ ਜੀ।
ਸ਼ਾਸਰੀ ਕਾਲ ਜੀ ਹੋਰ ਕੀ ਹਾਲ ਨੇ।
ਵਧੀਆ ਤੁਸੀਂ ਸੁਣਾਓ ਠੀਕ ਹੋ।
ਹਾਂਜੀ ਵਧੀਆ ਤੁਸੀਂ ਸੁਣਾਓ।
ਠੀਕ ਨੇ ਤਹਾਡੇ
ਸਬ ਠੀਕ ਨੇ ਬਸ ਬੈਠੇ ਆਂ।
ਅੱਛਾ, ਕੀ ਗੱਲ ਕਿਤੇ ਗਏ ਹੋਏ ਸੀ ਬੜੇ ਦਿਨ ਹੋ ਗਏ ਤੋਹਾਡਾ ਮੇਲ ਹੀ ਨੀ ਹੋਇਆ।
ਗਈ ਨੀ ਹੋਈ ਸੀ ਥੋੜਾ ਬਿਜੀ ਚੱਲਦੇ ਪਏ ਸੀ ਥੋੜਾ ਮੰਮੀ ਗਏ ਹੋਏ ਨੇ ਬਾਹਰ। ਫਿਰ ਮੈਂ ਕੱਲੀ ਸੀ ਫੇਰ ਤੁਹਾਨੂੰ ਪਤਾ ਹੀ ਇਹ ਸਾਰਾ ਬਰਡਨ ਪੈ ਜਾਂਦਾ।
ਅੱਛਾ ਤਾ ਈ ਹਾਂ ਤਾਂ ਹੀ ਮੈਂ ਕਵਾ ਪਤਾ ਨੀ ਕੀ ਗੱਲ ਏ ਗੁਰਦੁਆਰੇ ਨੀ ਆ ਰਹੇ। ਮੇਲ ਹੀ ਨੀ ਹੋਇਆ ਹਫ਼ਤਾ ਹੋ ਗਿਆ ਤੁਹਾਨੂੰ ਮਿਲਿਆ।
ਗੁਰਦੁਆਰੇ ਔਈਔ ਤੇ ਕੱਲ ਮੱਸਿਆ ਵੀ ਸੀ ਉਹ ਵੀ ਮੈਂ ਰੈ ਗਿਆ ਮੇਰਾ, ਮੇਰਾ ਸੀ ਮੈਨ ਕਿ ਮੈਂ ਸ਼ਾਮੀ ਜਾਵਾਂ।
ਅੱਛਾ
ਹਾਂਜੀ ਬਸ ਏਦਾਂ ਹੀ ਨਿਕਲ ਗਿਆ ਟਾਈਮ ਸੰਡੇ ਨੂੰਜ ਓਂਝ ਨੀ ਕੱਲ ਸਕਦੇ ਪਾਪਾ ਕਰ ਹੁੰਦੇ ਨੇ ਫਿਰ ਸੰਡੇ ਦਾ ਵੀ ਰੈ ਈ ਜਾਂਦਾ। ਸ਼ੁਰੂ ਕਰਾਂਗੀ ਬਸ ਮੰਮੀ ਆ ਜਨ।
ਅੱਛਾ-ਅੱਛਾ ਤੇ ਕਦੋਂ ਤੱਕ ਆਣਾ ਮੰਮੀ ਨੇ ਤੁਹਾਡੀ।
ਹੁਣ ਹਾਂ ਤੁਹਾਨੂੰ ਪਤਾ ਹੀ ਫਿਰ ਉਨਾਂ ਦਾ ਧਿਆਨ ਰੱਖਣਾ ਪੂਰਾ ਪੈਂਦਾ।
ਹਾਂਜੀ ਐ ਤੇ ਹੈ ਹਾਂ ਜੈਂਟਸ ਦਾ ਪੂਰਾ ਧਿਆਨ ਰੱਖਣਾ ਪੈਂਦਾ ਊਨੂੰ ਹਰ ਚੀਜ਼ ਹੱਥ ਵਿੱਚ ਚਾਹੀਦੀ ਹੁੰਦੀ ਹੈ ਨਾ।
ਹਾਂ ਮੰਮੀ ਨੇ ਦੇਖੋ ਮੰਡੇ ਦਾ ਆਨਾਏ ਸ਼ੇਦ।
ਅੱਛਾ-ਅੱਛਾ, ਚਲੋ ਹੋਰ ਸੁਣਾਓ, ਤੁਸੀਂ ਕਿੱਥੇ ਗਏ ਸੀ ਇਸ ਵਾਰ?
ਮੈਂ ਮਨੀਕਰਨ ਹੋ ਕੇ ਆਈ ਸੀ ਇਸ ਵਾਰੀ।
ਅੱਛਾ, ਕਿਵੇਂ ਗਏ ਮਤਲਬ ਫੈਮਿਲੀ ਨਾਲ ਗਏ ਸੀ ਆਪਣੀ।
ਹਾਂਜੀ ਫੈਮਲੀ ਨਾਲ ਹੀ ਗਏ ਸੀ।
ਅੱਛਾ। ਫੇਰ ਉੱਥੇ ਕਿਵੇਂ ਬਈ ਰੁਕੇ ਸਟੇਅ ਵਗੈਰਾ ਕਿਵੇਂ ਕੀਤਾ ਇੱਥੋਂ ਕਿਵੇਂ ਗਏ ਸੀ।
ਦੇਖੋ ਆਪਾਂ ਹਿਮਾਚਲ ਵਾਲੇ ਸਾਈਡ ਨਾ ਬੱਸ ਤੇ ਟਰੈਵਿਲ ਕਰ ਸਕਦੇ ਆ, ਕਾਰ ਚ ਜਾ ਸਕਦੇ ਹਾਂ, ਬਸ ਟ੍ਰੇਨ ਵਗੈਰਾ ਦਾ ਕੋਈ ਸਿਸਟਮ ਨੀ ਐ। ਟ੍ਰੇਨ ਓਨਲੀ ਫੋਰ ਚੰਡੀਗੜ੍ਹ ਤੱਕ ਜਾਂਦੀ ਏਂ।
ਅੱਛਾ ਅੱਗੇ ਫਿਰ ਟ੍ਰੇਨਾ ਕੋਈ ਹਿਸਾਬ ਨੀ ਹੈਗਾ, ਅੱਛਾ ਸਟੇਸ਼ਨ ਵਗੈਰਾ ਕੁਛ ਨੀ ਹੈਗੇ ਹਿਮਾਚਲ ਵਿੱ
ਉਹ ਸਾਰੇ ਮਾਊਂਟੇਨ ਹੈਗੇ ਨੇ ਫਿਰ ਉਹ ਤੁਹਾਨੂੰ ਪਤਾ ਈ ਏ ਉਹ ਬਣੇ ਟਰਨਲ ਵਗੈਰਾ ਬਣੀਆਂ ਹੋਈਆਂ ਨੇ ਤੇ ਟਰਨਲ ਤੁਹਾਨੂੰ ਪਤਾ ਫਿਰ ਉਸ ਤੋਂ ਬਾਦ ਉਹ ਬੱਸਾਂ ਚੱਲਦੀਆਂ ਵੀ ਨੀ, ਉਹ ਬੱਸਾਂ ਜਾਂਦੀਆ ਨੇ ਟਰੇਨਾ
ਅੱਛਾ-ਅੱਛਾ।
ਅੱਛਾ ਠੀਕ ਏ ਜਿਵੇਂ ਕੇਭਦੇ ਨੇ ਲੋਕਲ ਇਚ ਹੈਗੀਆਂ ਨੇ ਟ੍ਰੇਨਾਂ ਵਗੈਰਾ, ਉਹ ਵੀ ਕੁਛ ਵੀ ਨੀ
ਨਈ-ਨਈ, ਨਈ ਉਸ ਪਾਸੇ ਜਾਂਦੀਆਂ ਈ ਨਾ ਟ੍ਰੇਨਾ।
ਅੱਛਾ ਫਿਰ ਉਹ ਰੂਟ ਨੀ ਹੈਗੇ ਇਸ ਚੀਜ਼ ਦੇ।
ਹਾਂ, ਉੱਥੇ ਰੂਟ ਨੀ ਹੈ ਬਿਲਕੁਲ ਵੀ, ਉੱਥੇ ਤੁਹਾਨੂੰ ਮੈਂ ਕੈ ਰੂਈ ਟਰਨਲ ਹੋਈਆਂ ਨੇ ਓਨਲੀ ਫੋਰ ਬੱਸ। ਹਾ, ਸੈਲਫ ਟਰੈਵਲ ਕਰ ਸਕਦੇ ਹੋ। ਮੈਂ ਹਾਂ ਨਈ ਬੱਸਾਂ ਇਚ ਨੀ ਗਈ ਸੀ, ਮੈਂ ਇਧਰੋਂ ਦੀ ਮੈਂ ਤੁਹਾਨੂੰ ਦੱਸਦੀ ਹਾ ਪੂਰਾ ਟਰੈਵਲ, ਮੈਂ ਇੱਧਰੋਂ ਦੀ ਦੀ ਟ੍ਰੇਨ ਬੁੱਕ ਕਰਾਈ ਸੀ ਚੰਡੀਗੜ੍ਹ ਤੱਕ।
ਅੱਛਾ ਠੀਕ ਏ। ਅੱਛਾ ਤੇ ਫਿਰ ਔਦੀ ਬੁੱਕ ਕਿੰਗ ਤੁਹਾਨੂੰ ਜਲਦੀ ਕਰਾਉਣੀ ਪੈਂਦੀ ਐ ਯਾ ਹੈਂਡ ਟੂ ਹੈਂਡ ਮਿਲ ਜਾਂਦੀ ਤਤਕਾਲ ਵਿੱਚ ਕਰਾਭਦੇ ਔ।
ਨਈ ਇੱਥੋਂ ਦੀ ਨਾ ਬੁਕਿੰਗ ਤੇ ਦੇਖੋ ਤੁਸੀਂ ਜਰੂਰੀ ਨੀ ਤਤਕਾਲ ਚ ਕਰਾਓ ਤੁਸੀਂ ਤੁਹਾਨੂੰ ਪਤਾ ਹੈ ਤੁਹਾਡਾ ਪਲੈਨ ਕਦੋਂ ਬਣਦਾ ਤੇ ਉਸ ਤੋਂ ਪੈਲੇ ਤੁਸੀਂ ਕਰਾਲੋੋ ਪੰਦਰਾਂ ਦਿਨ ਪੈਲੇ। ਆਪਾਂ ਪਲੈਨ ਤੇ ਪੈਲੇ ਈ ਬਣਾ ਕੇ ਰੱਖਦੇ ਆ।
ਤੇ ਕਨਫਰਮ ਹੋ ਜਾਂਦੀ ਫੇਰ ਸੀਟ।
ਉਹ ਤੇ ਹੁਣ ਡਿਪੈਂਡ ਕਰਦਾ ਕਈ ਵਾਰੀ ਕੰਮ ਬਮ ਨਹੀਂ ਹੁੰਦੀ ਤੇ ਫੇਰ ਬਹਿਣਾ ਪੈਂਦਾ ਜਿਵੇਂ ਵੀ।
ਹੁਣ ਵੇਟਿੰਗ ਸਿੱਧੀ
ਵੇਟਿੰਗ ਵਿੱਚ ਚੱਲ ਜਾਂਦੀ ਦਿੱਕਤ ਹੁੰਦੀ ਫਿਰ ਤੁਹਾਨੂੰ ਪਤਾ, ਬਟ ਮੇਰੇ ਹਿਸਾਬ ਨਾਲ ਕਿ ਮੇਰੇ ਹਿਸਾਬ ਨਾਲ ਅਗਰ ਬੰਦਾ ਜਾਏ ਤੇ ਇਧਰੋਂ ਦੀ ਸਿੱਧਾ ਬੋਲਵੋ ਤੇ ਜਾਏ‌। ਚੰਡੀਗੜ੍ਹ ਤੱਕ ਠੀਕ ਹੈ ਸਲੀਪਰ ਬੋਲਮੋਚ ਜਾਵੇ। ਇਧਰੋਂ ਦੀ ਵਾਪਿਸ ਫਿਰ ਸਵੇਰੇ ਪਹੁੰਚ ਜਾਏ, ਫਿਰ ਵਾਪਿਸ ਸੈਕਟਰ ਟਵੈਂਟੀ ਬ ਸੈਕਟਰ ਥ ਫੋਰਟੀ ਟੂ ਤੋਂ ਨਾ ਔਰ ਫੋਰਟੀ ਥ੍ਰਰੀ ਤੋਂ ਤੁਹਾਨੂੰ ਮਿਲ ਜਾਣਗੀਆਂ ਕੁੱਲੂ ਦੀਆਂ ਬੱਸਾਂ। ਉਹ ਵੀ ਤੁਹਾਨੂੰ ਵੋਲਵੋ ਮਿਲ ਜਾਣਗੀਆਂ। ਹੁਣ ਪਹਿਲੇ ਤੇ ਅਸੀਂ ਗਏ ਸੀ ਨਾ ਜਦੋਂ ਪਹਿਲੇ ਜਾਂਦੇ ਸੀ ਕੁੱਲੂ ਉਦੋਂ ਤੇ ਟੋਟਲ ਪੱਚੀ ਘੰਟੇ ਲੱਗਦੇ ਸੀ।
ਉਹ ਹੋ ਬਹੁਤ ਲੰਬਾ ਹੈਗਾ ਟਰੈਵਲ ਤੇ ਇਹ ਵਾਲਾ ਹੈਨਾ।
ਹਾਂ, ਹੁਣ ਪਤਾ ਕਿੰਨਾ ਟਾਈਮ ਲੱਗਦੈ, ਹੁਣ ਜਿਵੇਂ ਤੁਸੀਂ ਇੱਧਰੋਂ ਦੀ ਨਾ ਅੱਠ ਘੰਟੇ ਚ ਅੱਠ-ਨੌ ਘੰਟੇ ਚ ਫਿਰ ਚੰਡੀਗੜ੍ਹ ਪਹੁੰਚ ਜਾਓਗੇ ਸਵੇਰੇ, ਰਾਤੀ ਬੈਠੋਗੇ ਤੇ। ਉਸ ਤੋਂ ਬਾਅਦ ਫੇਰ ਬੈਠੋਗੇ ਨਾ ਤੁਸੀਂ ਤੇ ਪਹਿਲੇ ਲੱਗਦੇ ਸੀ ਨੌ ਘੰਟੇ। ਨੌ ਕੇ ਦਸ ਘੰਟੇ ਲੱਗਦੇ ਸੀ। ਚੰਡੀਗੜ੍ਹ ਉਹ ਵੀ‌। ਹੁਣ ਲੱਗਦੇ ਨੇ ਸੱਤ- ਸੱਤ ਘੰਟੇ ਲੱਗਦੇ ਨੇ ਸਮਝ ਲਓ। ਉੱਥੇ ਨਾ ਟਰਨਲ ਬਣਨ ਨਾਲ ਨਾ ਥੋੜਾ ਟਾਈਮ ਘੱਟ ਹੋ ਗਿਆ। ਸਿੱਧੇ ਰਸਤੇ ਬਣਨ ਨਾਲ ਨਾ, ਹਾਂਜੀ ਬਿਲਕੁਲ ਸਿੱਧੇ ਰਸਤੇ ਬਣਨ ਨਾਲ ਨਾ ਥੋੜਾ ਟਾਈਮ ਘੱਟ ਹੋ ਗਿਆ।
ਅੱਛਾ-ਅੱਛਾ।
ਤੇ ਫਿਰ ਅਸੀਂ ਚਲੇ ਗਏ ਕੁੱਲੂ ਪਹੁੰਚੇ ਅਸੀਂ ਸ਼ਾਮ ਨੂੰ ਤੇ ਬਸ ਫਿਰ ਆਪਣੇ ਉੱਧਰ ਰਿਲੇਟਿਵ ਦੇ ਘਰ ਰੁਕੇ ਥੋੜਾ ਫਿਰ ਥੋੜਾ ਏਦਾਂ ਹੀ ਘੁੰਮੇ ਫਿਰੇ ਅਸੀਂ।
ਹਾਂ ਇਹ ਵੀ ਅੱਛੀ ਗੱਲ ਹੋ ਗਿਆ ਨਾ ਇੱਕ-ਇੱਕ ਨਾਈਟ ਦਾ ਸਟੇਅ ਹੋ ਗਿਆ ਤੁਹਾਡਾ।
ਹਾਂ-ਹਾਂ ਬਸ ਫਿਰ ਮੇਨ ਸੀਂ ਕਿ ਗੁਰਦੁਆਰਾ ਦੇਖੀਏ ਪਤਾ ਕਰੀਏ ਕਿਵੇਂ ਹੈ ਕਿ ਨੀ ਐ। ਤੇ ਇਤਿਹਾਸ ਕੀਏ ਇਹਦਾ ਬਸ ਤਾਂ ਫਿਰ ਥੋੜਾ ਅਗਲੇ ਦਿਨ ਅਸੀਂ ਰੈਸਟ ਕੀਤਾ ਤੇ ਫਿਰ ਅਗਲੇ ਦਿਨ ਗੁਰਦੁਆਰੇ ਚਲੇ ਗਏ ਅਸੀ।
ਅੱਛਾ ਉੱਧਰੋਂ ਕਿਵੇਂ ਗਏ ਫਿਰ ਤੁਸੀਂ?
ਉਧਰੋਂ ਉਹਨਾਂ ਦੇ ਕੋਲ ਕਾਰ ਹੈਗੀ ਸੀ ਫਿਰ ਉਹ ਲੈ ਗਏ ਸੀ ਸਾਰਿਆਂ ਨੂੰ।
ਅੱਛਾ- ਅੱਛਾ ਠੀਕ ਹੈ, ਇਹ ਵੀ ਅੱਛਾ ਹੋ ਗਿਆ ਹੈ ਨਾ। ਵੈਸੇ ਵੀ ਸਾਧਨ ਤੇ ਕੋਈ ਹੋਰ ਹੋਣਗੇ ਈ ਜਾਣ ਦੇ।
ਹਾਂਜੀ ਵੈਸੇ ਤਾਂ ਹੈ ਸਾਧਨ ਬੱਸਾਂ ਈ ਜਾਂਦੀਆਂ ਜੇ।
ਅੱਛਾ ਬੱਸਾਂ ਜਾਂਦੀਆਂ ਨੇ ਠੀਕ ਹੈ, ਅੱਸੀੇ ਕੈਬ ਕਰਨੀ ਹੋਏ ਕੈਬ ਨਹੀਂ ਜਾਏਗੀ।
ਲੋਕਲ ਬੱਸਾਂ ਚੱਲਦੀਆਂ ਆਰਾਮ ਨਾਲ ਜਾ ਸਕਦੇ ਆ ਆਪਾਂ। ਹਾਂ ਉੱਥੇ ਪ ਤੁਹਾਨੂੰ ਇੱਕ ਚੀਜ਼ ਖ਼ਾਸੀਅਤ ਦੱਸਿਆ ਉੱਥੇ ਦੀ ਉੱਥੇ ਨਾ ਕਿੱਚ-ਕਿੱਚ ਨਹੀਂ ਹੈ, ਜਿੱਦਾਂ ਆਪਣੇ ਇੱਧਰ ਨਾ ਹੌਰਨ ਮਾਰਦੇ ਆ ਲੋਕੀ ਉੱਥੇ ਪਹਿਲੇ ਹੀ ਗੱਡੀ ਸਟੋਪ ਕਰ ਦੇਣਗੇ। ਹੋਰਨ ਮਾਰਦੇ ਹੀ ਨਹੀਂ ਐ ਉੱਥੇ।
ਅੱਛਾ ਇੰਨੀ ਅੱਛੀ ਗੱਲ ਐ ਉੱਥੇ ਦੀ।
ਫੌਨ ਹੈਗਾ ਉੱਥੇ
ਅੱਛਾ ਤੇ ਫੇਰ ਤੁਸੀਂ ਗੁਰਦੁਆਰੇ ਗਏ, ਫੇਰ ਤੁਸੀਂ ਗੁਰਦੁਆਰੇ ਰਾਤ ਰੁੱਕ ਗਏ ਸੀ ਜ਼ਾ
ਗੁਰਦੁਆਰੇ ਦੇਖੋ ਹਾਂਜੀ ਰੁਕੇ ਸੀ, ਸਾਰੀ ਰਾਤ ਰੁਕੇ ਗਏ ਸੀ ਤੇ ਸਾਰਾ ਸਾਰੀ ਰਾਤ ਓਪਨ ਰਹਿੰਦਾ ਜੇ ਪਤਾਏ।
ਅੱਛਾ-ਅੱਛਾ ਠੀਕ ਉਹੀ ਦਰਬਾਰ ਸਾਹਿਬ ਵਾਕਨ ਹੀ ਸਾਹਿਬ ਹੋ ਗਏ ਨਾ ਦਰਬਾਰ ਸਾਹਿਬ ਵੀ ਇੰਝ ਈ ਹੁੰਦਾ
ਇੱਦਾਂ ਈ ਹੈਗਾ ਵੈਸੇ
ਅੱਛਾ ਅੱਛਾ ਠੀਕ ਏ ਫੇਰ ਤਾਨੂੰ ਕਮਰਾ ਕੁਮਰਾ ਫੇਰ ਦੂਰ ਮਿਲਿਆ ਸੀ ਜਾ
ਨਈ-ਨਈ ਓ ਨਾ ਜਾਣ ਪਹਿਚਾਣ ਹੈਗੀ ਸੀ ਫਿਰ ਕਮਰਾ ਮਿਲ ਗਿਆ ਸੀ ਸਾਨੂੰ ਜੇੜੇ ਸੰਤ ਹੈਗੇ ਨੇ ਨਾ ਓਨਾਂ ਨਾਲ ਥੋੜ੍ਹੀ ਜਾਣ ਪਹਿਚਾਣ ਹੈਗੀ ਏ ਓਨਾਂ ਦੀ ਜੇੜੇ ਮੇਰੇ ਰਲੇਟਿਵ ਸੀ। ਫੇਰ ਸਾਨੂੰ ਕਮਰਾ ਲੈਤਾ ਸੀ ਗੁਰਦੁਆਰੇ ਦੇ ਮਤਲਬ ਬਾਬਾ ਜੀ ਠਾਰ ਦੇ ਅ ਨੀਚੇ ਈ ਸੀ। ਕੋਲ ਪੈਂਦਾ ਸੀ ਮਨ ਕਰੇ ਤੇ ਗੁਰਦੁਆਰੇ ਮੱਥਾ ਅੰਦਰ ਓਪਰ ਚਲੇ ਵੀ ਜਾਓ ਮੱਥਾ ਵੀ ਟੇਕ ਲੋ
ਅੱਛਾ ਅੱਛਾ
ਬਸ ਫੇਰ ਓਥੇ ਬੈਠੇ ਓਥੇ ਪੁ ਛਿਆ ਸੀ ਬੀ ਕੀ ਇਤਿਹਾਸ ਐ ਤੇ ਓ ਦੱਸ ਰੇ ਸੀ ਬਈ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਮਰਦਾਨਾ ਜੀ ਦੇ ਨਾਲ ਆਏ ਸੀ ਤੇ ਇੱਕ ਦਿਨ ਓ ਰੋਟੀ ਬਣਾਣ ਲੱਗੇ ਤੇ ਆਟਾ ਆਟਾ ਤੇ ਸੀ ਪਰ ਅੱਗ ਨੀ ਸੀ ਪਕਾਣ ਵਸਤੇ
ਅੱਛਾ ਠੀਕ ਏ ਅੱਛਾ ਅੱਛਾ
ਤੇ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਆ ਬਈ ਆ ਅ ਲੋਈਆਂ ਅ ਜੇੜੀਆਂ ਆਟੇ ਦੀ ਓ ਲੋਈ ਨੀ ਬਣਾ ਦਿੰਦੇ ਆ ਪਾ ਪੇੜੇ ਹਨਾ ਤੇ ਬਾਬਾ ਜੀ ਨੇ ਓਨਾ ਨੂੰ ਕਿਆ ਵੀ ਪ ਪੇੜੇ ਬਣਾ ਲੈ ਤੇ ਉੱਥੇ ਨਾ ਇੱਕ ਨਿੱਕਾ ਜੇਹਾ ਕੁੰਡ ਹੈਗਾ ਸੀ
ਅੱਛਾ ਠੀਕ ਏ।
ਤੇ ਬਾਬਾ ਜੀ ਨੇ ਕਿਆ ਐ ਜੋ ਕੁੰਡ ਬਣਿਆ ਦਾ ਏਦੇ ਚ ਪਾ ਦੇ
ਅੱਛਾ
ਤੇ ਭਾਈ ਮਰਦਾਨਾ ਜੀ ਨੇ ਕਿਆ ਬਈ ਐ ਲੋਈਆਂ ਮੈਂ ਓਦੇ ਵਿੱਚ ਡੁੱਬੋ ਡੁਬਾ ਦਾਗਾ। ਪਾਣੀ ਦੇ ਵਿੱਚ ਤੇ ਕਿੱਦਾਂ ਬਣਨਗੀਆਂ ਐ
ਹੂੰ ਹੂੰ
ਤੇ ਗੁਰੂ ਨਾਨਕ ਦੇਵ ਜੀ ਨੇ ਕਿਆ ਨਈ ਤੂੰ ਪਾ ਐਦੇ ਅੰਦਰ ਜੇੜੇ ਜ਼ਰੂਰਤਮੰਦ ਹੈਗੇ ਨੇ ਨਾ ਓਨਾਂ ਨੂੰ ਦਾਨ ਵਗੈਰਾ ਸ ਸਭ ਮਿਲੇਗਾ ਖਾਣ ਲਈ ਤੂੰ ਲੋਈਆਂ ਪਾ ਤੇ ਸਾਰੀ ਪਾਣੀ ਦੇ ਅੰਦਰ ਤੇ ਨਾ ਓ ਜੇੜੀ ਓ ਪੇੜੇ ਨਾ ਹਾਂ ਹਾਂਜੀ ਪਾਈਆ ਮਰਦਾਨਾ ਜੀ ਨੇ ਫੇਰ ਨਾ ਓਨਾਂ ਨੇ ਦੇਖਿਆ ਬੀ ਪੇੜੇ ਉੱਪਰ ਤੈਰਨ ਲੱਗੇ ਨੇ
ਅੱਛਾ ਫਿਰ
ਉੱਪਰ ਤੈਰਨ ਲੱਗੇ ਨੇ ਫਿਰ ਅ ਓ ਜੇੜੀਆਂ ਲੋਈਆਂ ਸੀ ਓ ਤੈਰਨ ਲੱਗ ਗਈਆਂ ਤੇ ਏ ਐਈਓ ਗਰਮ ਉੱਥੇ ਨਾ ਮਤਲਬ ਬਾਬਾ ਜੀ ਓ ਤੈਰੀਆਂ ਓਨੂੰ ਸਮਝ ਨੀ ਆਈ ਮਰਦਾਨਾ ਜੀ ਨੂੰ ਵੀ ਇਹ ਤੈਰ ਕਿਉਂ ਰਈਆਂ ਨੇ
ਅੱਛਾ ਬਾਬਾ ਜੀ ਕੋਤਕ ਕੀਤਾ ਸੀ ਨਾ
ਜੀ ਉਦ ਓਨਾਂ ਨੇ ਦੱਸਿਆ ਨੀ ਨਾ ਮੈਂ ਇੰਝ ਕੀਤਾ ਕੁਛ
ਅੱਛਾ
ਹਾਂ ਫੇਰ ਨਾ ਉੱਥੇ ਰੋਟੀਆਂ ਬਣਨੀ ਸ਼ੁਰੂ ਹੋ ਗਈ ਆਪਣੇ ਆਪ
ਅੱਛਾ
ਫਿਰ ਰੋਟੀਆਂ ਬਣਨ ਲੱਗ ਗਈਆਂ ਉੱਥੇ ਐ ਹੁਣ ਤੇ ਰੋਟੀਆਂ ਤੇ ਤੁਸੀਂ ਛ ਮਤਲਬ ਰੋਟੀਆਂ ਤੇ ਇੰਜੇ ਬਣਾ ਲੈਂਦੇ ਨੇ ਉੱਧਰ ਹੁਣ ਤੇ ਬੜੀ ਫੈਸਲਿਟੀ ਕਰਤੀ ਏ ਪਰਸਾਦੇ ਬਣਾ ਲੈਂਦੇ ਨੇ ਬਟ ਹੁਣ ਨਾ ਉੱਥੇ ਜੀਵੇ ਜੇੜੇ ਗਰਮ ਪਾਣੀ ਦਾ ਜੇੜਾ ਕੁੰਡ ਹੈਗਾ ਨਾ ਉੱਥੇ ਅਧਿਕ ਤਰ ਚਾਵਲ, ਦੁੱਧ, ਚਾਅ ਐ ਚੀਜ਼ਾਂ ਬਨਦੀਆਂ ਨੇ।
ਅੱਛਾ, ਤੇ ਬਸ ਅੱਛਾ, ਇਨੀ ਏਚ ਬੋਏਲ ਹੋ ਜੱਨ, ਅੱਛਾ, ਤੇ ਓ ਓਥੇ ਦਾ ਸਵਾਦ ਵੀ ਬੜਾ ਹੁਨਾ ਲੰਗਰ ਫਿਰ ਤਾ ਨਾ, ਰਾੱਸ ਹੋਏਗਾ ਲੰਗਰ
ਹਾਂ, ਲੰਗਰ ਵਿੱਚ ਰੱਸ ਹੈਗੈ, ਚਾਅ-ਚੂ, ਚਾਅ ਤੂਸੀ ਯਾਦ ਕਰੋਗੇ, ਚਾਅ ਪੀਓਗੇ ਤੇ ਓ
ਅੱਛਾ, ਹਾਂ ਔਈਓ ਬਾਬਾ ਜੀ ਦਾ ਅੰਮ੍ਰਤ ਈ ਹੋ ਗੇਆ ਇੱਕ ਤਰੀਕੇ ਦਾ, ਨਈ। ਬਾਬਾ ਜੀ ਨੇ ਕੋੋਤਕ ਕੀਤਾ ਸੀ ਨਾ।
ਸਾਰਾਂ ਲੰਗਰ ਬਣਦੈ, ਅਪਣਨੇ ਗੁਰਦੁਆਰੇ ਦਾ ਸਾਰਾ ਲੰਗਰ ਉੱਥੇ ਬਨਦੈ, ਕੁੰਡ ਦੇ ਵਿੱਚ ਈ।
ਅੱਛਾ-ਅੱਛਾ, ਤੇ ਉਥੇ ਸੰਗਤ ਕਾਫੀ ਆਂਦੀ ਹੋਏਗੀ ਨਾ?
ਸੰਗਤ ਬੜੀ ਆਂਦੀ ਏ, ਪਰ ਐਨਾ ਇੱਕ ਚੀਜ ਮੈਨੇ ਉਥੇ ਗੁਰਦੁਆਰੇ ਦੀ ਐ ਦੇਖੀ ਏ ਜਿੱਦਾਂ ਨਾ ਹੁਨ ਹਰ ਕੋਈ ਆਂਦੈ, ਹਰ ਕੋਈ ਆਂਦੈ ਉਥੇ, ਬਟ ਨਾ ਓਥੇ ਵੋਸ਼ਰੂਮ ਵਗੇਰਾ ਦੀ ਫੈਸਿਲਿਟੀ ਬੜੀ ਅੱਛੀ ਏ, ਬਟ ਜੇੜੇ ਲ ਬਾਰ ਦੇ ਲੋਗ ਆਂਦੇ ਏ ਨਾ, ਓ ਬੜਾ ਓ ਗੰਦਗੀ ਕਰਕੇ ਜਾਂਦੇ ਜੇ, ਬੜੀ ਜਾਦਾ ਗੰਦਗੀ। ਸਰੋਵਰ ਚ ਇਸ਼ ਇਸ਼ਨਾਨ ਕਰਦੇ ਨੇ ਨਾ ਸਰੋਵਰ ਦੇ ਅੰਦਰ ਹੀ ਮਤਲਬ ਸਮਝ ਲੋ, ਤੂਸੀ ਓਨਾਂ ਨੇ ਸ਼ੈਂਪੂ ਵੀ ਲਗਾ ਲੈਣੈ ਸਬੁਨ ਕਾਰ ਲੈਣ।
ਨਈ ਐ ਤੇ ਗਲਤ ਗਾੱਲ ਏ ਨਾ, ਬਈ ਤੂਸੀ ਇਤਿਹਾਸਿਕ ਜਗ੍ਹੈ, ਓ ਤੇ ਸ ਚ ਰਖੋ, ਪਵਿਤ
ਮੈਂ ਚੀਜ਼ਾਂ ਨੂ ਐ, ਮੈਂ ਚੀਜ਼ਾਂ ਵੇਖ ਕੇ ਆਈ ਸੀ ਨਾ, ਫੇਰ ਮੈਨੂ ਥੋੜਾ ਹੋਏਆ ਮੈਨ ਕਾ ਯਾਰ ਐ ਚੀਜ ਤੇ ਮੈਨੂੰ ਵੀ ਨੀ ਸਮਝ ਆਈ। ਬੱਸ ਫੇਰ ਹੁਨ ਮੈਂ ਹਲੇ ਤਕ ਤੇ ਗਈ ਨੀ, ਹੁਨ ਬੱਸ ਇੱਕ ਇੱਕ ਵਾਰੀ ਹੋ ਕੇ ਆਈ ਸੀ।
ਹਾਂ, ਕੁੱਛ ਨਾ ਦੂਸਰੀ ਕਾਸਟ ਦੇ ਜੇੜੇ ਲੋਕ ਹੋਂਦੇ, ਓਨਾਂ ਨੇ ਈ
ਓਵੀ ਹੂਂਈ, ਹਿਮਾਚਲੀ ਜੇੜੇ ਲੋਗ ਨੇ ਨਾ, ਓਨਾਂ ਨੂੰ ਵੀ ਇੰਨਾ ਨੀ ਪਤਾ ਚੀਜ, ਓਨਾਂ ਦੇ ਜੇੜੇ ਬੱਚੇ ਨੇ ਨਾ ਓ ਜਾਂਦੇ ਨੇ, ਓ, ਓ, ਓ ਅਪਨੇ ਹਿਸਾਬ ਨਾਲ ਪਿਕਨਿਕ ਦੇ ਅਕੋਰਡਿੰਗ ਜਾਂਦੇ ਜੇ। ਕਿਉਂਕਿ ਕਸੋਲ ਪੈਂਦੈ ਵਿੱਚ, ਕਸੋਲ ਪੈਂਦੈ ਨਾ ਵਿੱਚ। ਫਿਰ ਜੋ ਕਸੋਲ ਜਾਂਦੈ, ਓ ਮਨੀਕਰਨ ਵੀ ਜਰੂਰ ਜਾਂਦੈ।
ਹਾਂਜੀ, ਹਾਂ ਔਈਓ ਓਨਾਂ ਨੇ ਪਬਲਿਕ ਪਲੇਸ ਦੇ ਸਾਬ ਨਾਲ ਬਨਾ ਲੇਆ ਨਾ, ਅਸੀ ਤੇ ਅਪਨੀ ਪਵਿੱਤਰ ਜਗਾ ਸਮਜ ਕੇ ਇਸ਼ਨਾਨ ਕਰਾਂਗੇ।
ਆਪਾਂ ਤੇ ਅਪਨੀ ਓਈਓ ਤੇ, ਆਪਾਂ ਤੇ ਉਸੀ ਵੇਸ ਤੇ ਜਾਵਾਂਗੇ।
ਹਾਂਜੀ। ਚਲੋ ਵਦੀਆ ਲੱਗਾ, ਮੈਂ ਵੀ ਜਰੂਰ ਜਾਵਾਂਗੀ, ਮੱਥਾ ਟੇਕ ਕੇ ਆਵਾਂਗੀ, ਤੂਆਨ ਨਾਲ ਲੈ ਕੇ
ਇਕੱਠੇ ਗਰੁੱਪ ਗਰੁੱਪ ਕੱਠੇ ਗਰੁੱਪ-ਗਰੁੱਪ ਬਨਾ ਕੇ ਜਾਵਾਂਗੇ, ਗਰੁੱਪ ਚ ਜਾਦਾ ਵਦੀਆ ਲੱਗਦਾ ਜੇ।
ਹਾਂਜੀ-ਹਾਂਜੀ, ਚਲੋ ਠੀਕ ਐ ਭੈਨ ਜੀ, ਸਸ੍ਰੀ ਕਾਲ।